ਹੈਲੋ। ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ।
ਹਾਂਜੀ। ਕੀ ਹਾਲ ਚਾਲ ਨੇ।
ਬੱਸ ਵਧੀਆ ਤੁਸੀਂ ਸੁਣਾਓ।
ਅਸੀਂ ਵੀ ਬੈਠੇ ਹੋਏ ਜੀ ਟੀ ਵੀ ਦੇਖਣ ਡਏ ਸੀ।
ਹੋਰ ਘਰ ਸਭ ਵਧੀਆ।
ਹਾਂਜੀ ਸਭ ਵਧੀਆ, ਚੜ੍ਹਦੀ ਕਲਾ ਮਾਲਿਕ ਦੀ ਮਿਹਰ ਹੈ ਜੀ ਤੁਸੀਂ ਦੱਸੋ।
ਬੱਸ, ਇੱਥੇ ਵੀ ਅਸੀ ਵਧੀਆ ਸਭ, ਹੋਰ ਰੋਟੀ ਪਾਣੀ ਖਾ ਲਿੱਤੀ।
ਹਾਂਜੀ ਜੀ ਅਸੀਂ ਖਾ ਲਈ ਤੁਸੀਂ ਦੱਸੋ।
ਬੱਸ ਅਸੀ ਵੀ ਖਾ ਲਿੱਤੀ ਦੀ ਵਾ।
ਹਾਂਜੀ ਕੀ ਇਹ ਬਣਾਇਆ ਸੀ ਅੱਜ।
ਅਸੀਂ ਅੱਜ ਸਾਡੇ ਨਾ ਗੁਰਦੁਆਰੇ ਸਾਹਿਬ ਫਿਲਮ ਲੱਗੀ ਦੀ ਸੀ।
ਅੱਛਾ।
ਹਾਂਜੀ।
ਤੇ ਅਸੀਂ ਫੇਰ ਕੋਈ ਅੱਠ ਵਜੇ ਨਾਲ ਅਸੀਂ ਮੈਂ ਤੇ ਮੇਰਾ ਭਰਾ ਸੀ ਬੋਲਿਆ ਕਹਿੰਦਾ ਚੱਲ ਦੇਖ ਹੀ ਆਉਂਦੇ ਆ ਫਿਲਮ ਤੇ ਅਸੀਂ ਦੋਨੋਂ ਚੱਲ ਗਏ।
ਹਾਂਜੀ ਹਾਂਜੀ।
ਤੇ ਫਿਲਮ ਕੋਈ ਸੀ ਦੋ ਘੰਟੇ ਚਾਲੀ ਮਿੰਟ ਦੀ। ਤੇ ਫੇਰ ਉਹ ਫਿਲਮ ਦੇਖੀ। ਤੇ ਸਾਨੂੰ ਵੱਜ ਕੇ ਉੱਥੇ ਸਾਢੇ ਗਿਆਰਾਂ ਕੁ, ਵੱਜ ਗਏ ਗਿਆਾਰਾਂ ਵੱਜ ਗਏ। ਤੇ ਫੇਰ ਅਸੀ ਗੁਰਦੁਆਰੇ ਸਾਹਿਬ ਲੰਗਰ ਛਕਿਆ।
ਹਾਂਜੀ ਚਲੋ ਜੀ ਵਧੀਆ।
ਹਾਂਜੀ ਏਥੇ ਮੇਰੀ ਵੀ ਮੇਰਾ ਭਰਾ ਬੋਲਦਾ ਪਿਆ ਸੀ ਕਿ ਪੀਜ਼ਾ ਖਾਣਾ ਐ। ਤੇ ਅਸੀ ਵੀ ਪੀਜ਼ਾ ਖਾਣ ਚਲੇ ਗਏ ਸੀ ਜੀ ਡੋਮੀਨੋਜ। ਉਥੇ ਖਾਧਾ ਸੀ ਪੀਜ਼ਾ ਵਗੈਰਾ ਤੇ ਚੋਕੋ ਲਾਵਾ ਕੇਕ ਤੇ ਪੈਪਸੀ ਪੀਤੀ ਸੀ ਹਾਂਜੀ ਜੀ।
ਅੱਛਾ। ਤੁਹਾਨੂੰ ਫਾਸਟ ਫੂਡ ਚ ਕੀ ਪਸੰਦ ਐ।
ਮੈਨੂੰ ਜੀ ਮੋਮੋਜ਼ ਤੇ ਮੋਮੋਸ ਪੀਜ਼ਾ। ਬਰਗਰ ਬਸ ਇਓ ਜੀ ਤੁਹਾਨੂੰ।
ਨੀ ਮੈਨੂੰ ਤੇ ਜ਼ਿਆਦਾ ਮੋਮੋਸ ਈ ਪਸੰਦ ਸਪਰਿੰਗ ਰੋਲ ਮੋਮੋਸ।
ਲੇਕਿਨ ਅਸੀਂ ਭੈਣ ਜੀ ਰੋਜ਼ ਨਹੀ ਖਾਈ। ਹਾਂ ਲੇਕਿਨ ਭੈਣ ਜੀ ਰੋਜ਼ ਨਹੀਂ ਖਾਈਦਾ ਸੀ ਕਦੀ ਕਦਾਰ ਮਾੜਾ ਕੂ ਜਦੋਂ ਮਨ ਕੀਤਾ। ਨਹੀਂ ਤੇ ਮੈਂ ਲੋਕੀ ਦੇਖੇ, ਲੋਕੀ ਤਾਂ ਬੜਾ ਜੰਕ ਫੂਡ ਖਾਂਦੇ ਨੇ। ਬੜਾ ਹੀ ਖਾਂਦੇ ਨੇ।
ਲੇਕਿਨ ਨ ਦਿਲ ਨੀ ਦਿਲ ਤਾਂ ਕਰਦਾ ਖਾਣ ਦਾ ਲੇਕਿਨ ਬਾਰ ਦੇਖ ਕੇ ਨਾ ਲੋਕੀ ਬੋਤ ਗੰਦੀ ਤਰ੍ਹਾਂ ਬਣਾਦੇ ਆ ਅੱਜ ਕੱਲ। ਕੋਈ ਸਫ਼ਾਈ ਨੀ ਹੈ, ਇੰਨੀ ਇਨੀ ਦੇਰ ਸਟੋਰ ਕਰਕੇ ਰੱਖਦੇ ਐ। ਤੇ ਖਾਣ ਨੂੰ ਤੇ ਬੜਾ ਸਵਾਦ ਲੱਗਦਾ ਐ। ਲੇਕਿਨ ਜਦੋਂ ਦੇਖਦੇ ਹਾਂ ਨਾ ਕਿ ਕਿੱਦਾਂ ਬਣੀ ਦਾ। ਤੇ ਫੇਰ ਦਿਲ ਟੁੱਟ ਫੇਰ ਮਨ ਕਰਦਾ ਏਹਨੂੰ ਕਦੀ ਹੱਥ ਨਾ ਲਾਈਏ।
ਹਾਂਜੀ ਭੈਣਜੀ ਓ ਵੀ ਹੈ ਤੇ ਅੱਜ-ਕੱਲ੍ਹ ਬੜੇ ਕੇਸਿਸ ਆ ਗਏ ਨੇ ਇੰਡੀਆ ਚ। ਮਤਲਬ ਫੂਡ ਪੁਆਇਜ਼ਨਿੰਗ ਦੇ ਬੜੇ ਕੇਸਿਸ ਆ ਗਏ, ਨੇ ਮਤਲਬ ਲੋਕਾਂ ਦੇ ਪੇਟ ਖ਼ਰਾਬ ਹੋਣ ਲੱਗ ਨੇ ਓਹਨਾਂ ਦਾ ਮੈਦਾ ਕਮਜ਼ੋਰ ਹੁੰਦਾ ਪਿਆ ਐ।
ਹੁਣ ਤੁਸੀ ਆਪੇ ਦੇਖੋ ਤੁਹਨੂੰ। ਮੈਂ ਇਕ ਇਗਜਾਮਪਲ ਦਿੰਦੀ ਆ ਤੁਸੀ ਪੰਜਾਹ ਰੁਪਏ ਦੀ ਚਾਪ ਲਿਤੀ। ਠੀਕ ਐ ਕੱਚੀ, ਤੇ ਕਮ ਸੇ ਕਮ ਓਹਦੇ ਵਿੱਚ ਵੀ ਨਾ ਵੀਹ ਪੰਜੀ ਪੀਸ ਹੁੰਦੇ ਆ, ਜਦੋਂ ਅਸੀ ਓਨੂੰ ਬਣਾਦੇ ਆਂ।
ਹਾਂਜੀ।
ਤੇ ਹੁਣ ਤੁਸੀ ਬਾਰ ਖਾਣ ਜਾਓ ਜਰਾ ਚਾਪ। ਇੱਕ ਸੌ ਤ੍ਰੀਹ ਰੁਪਏ ਦੀ ਨਿਚੀ ਜਿਹੀ ਪਲੇਟ ਦੇਣਗੇ ਤੁਹਾਨੂੰ।
ਹਾਂਜੀ, ਹਾਂਜੀ ਹੋ।
ਤੇ ਵਿੱਚ ਪੀਸ ਹੋਣੇ ਨਿੱਕੇ ਗਿਣਤੀ ਦੇ ਚਾਰ।
ਹਾਂਜੀ ਗੰਡੇ ਤੇ ਸ਼ਿਮਲਾ ਮਰ
ਸਿਰਫ਼ ਗੰਢੇ, ਸ਼ਿਮਲਾ ਮਿਰਚ, ਕਰੀਮ, ਮਿਓਨਿਸ। ਓ ਗੰਦ ਮੰਦ ਪਾਇਆ ਦਾ ਹੁੰਦਾ ਜਿਹਦੇ ਨਾਲ ਢਿੱਡ ਪੀੜ ਈ ਹੋਣੀ ਆ ਫੇਰ।
ਹਾਂਜੀ ਮਲਾਈ ਚਾਂਪ ਅਫਗਾਨੀ ਚਾਂਪ ਤੇ ਮਹਿੰਗੀ ਕਿੰਨੀ ਵੇਚਦੇ ਆ ਓ।
ਅਮ ਦੀ ਗੱਲ ਕਰਦੀ ਪੀਆਂ।
ਹਾਂਜੀ।
ਬੜੀ ਅੱਜ-ਕੱਲ੍ਹ ਮਿਲਾਵਟ ਆ ਗਈ ਦੀ ਆ, ਬੋਤ ਮਿਲਾਵਟ ਆ ਗੀ।
ਹਾਂਜੀ, ਤੁਸੀ ਦੇਖੋ ਕਿਸੇ ਕੇੜੀ ਕੋਈ ਵੈਸੀ ਚੀਜ਼ ਨਈ ਹੈ ਤੇ ਕੋਈ ਵੀ ਐਸੀ ਹੀਜ਼ ਨੀ ਹੈ, ਜਿਹਦੇ ਚ ਮਿਲਾਵਟ ਨਾ ਕਰਦੇ ਮੈਂ ਕਿਹਾ ਕੋਈ ਵੀ ਐਸੀ ਚੀਜ਼ ਨੀ ਹੈ ਜਿਹਦੇ ਚ ਮਿਲਾਵਟ, ਯਾਂ ਜਿਨੂੰ ਮਤਲਬ ਇੰਜੈਕਸ਼ਨ ਲਾ ਕੇ ਨਾ ਤੁਸੀ ਫਰੂਟ ਸਬਜ਼ੀਆਂ ਈ ਦੇਖ ਲਓ, ਮਤਲਬ।
ਅੱਜ-ਕੱਲ ਤੇ ਅੱਜ-ਕੱਲ ਬੜੇ ਐ। ਆ ਦੁੱਧ ਦੇ ਵਿੱਚ ਦਹੀਂ ਦੇ ਵਿੱਚ ਹੁਣੇ ਨਾ ਪਿੱਛੇ ਇੰਸਟਾ ਉੱਤੇ ਅਸੀਂ ਖ਼ਬਰ ਦੇਖੀ ਸੀ ਇੱਕ ਇੱਕ ਉਹ ਕੀਤਾ ਟੈਸਟ ਕੀਤਾ ਸੀ, ਅਮੂਲ ਦਹੀਂ ਦਾ।
ਅੱਛਾ,
ਤੇ ਜਦੋਂ ਟੈਸਟ ਕੀਤਾ ਓਦੇ ਚ ਉਹਦੇ ਚ ਪਾਇਆ ਗਿਆ, ਕਿ ਇਹਦੇ ਵਿੱਚ ਪਤਾ ਨੀ ਕਿਤਨੀ ਹੱਦ ਤੋਂ ਜ਼ਿਆਦਾ, ਉਹ ਹੈ ਈਸਟ
ਅੱਛਾ ਅਮੂਲ ਚ
ਹਾਂਜੀ, ਅਮੂਲ ਦੀ ਦਹੀਂ ਵਿੱਚ
ਭੈਣਜੀ ਅਮੂਲ ਦੀ ਅਮੂਲ ਤੇ ਬੜਾ ਵੱਡਾ ਬ੍ਰੈਂਡ ਹੈ।
ਨਹੀਂ ਸਰਵੇ ਹੋਇਆ, ਇਸ ਟਾਈਮ ਲੇਕਿਨ ਜਿਹੜੀ ਸਾਡੀ ਉਹ ਹੈ। ਜਿਹੜੀ ਫੂਡ ਦਾ ਉਹ ਹੈ, ਸੋ ਇਹਦੀ ਜਾਂਚ ਕਰਦੀ ਹੈ ਕੀ ਕਹਿੰਦੇ ਉਹਨੂੰ ਐਫ ਆਈ
ਐਫ਼ ਫਸਾਈ ਫਸਾਈ
ਹਾਂਜੀ, ਉਹ ਮੰਨਦੀ ਨੀ ਵੀ ਕਹਿੰਦੀ ਨਹੀਂ ਸਾਡਾ ਤੇ। ਪ੍ਰੋਪਰ ਹੁੰਦਾ ਅਮੂਲ ਕਹਿੰਦੇ ਸਾਡਾ ਪ੍ਰੋਪਰ ਜਾਂਚ ਹੁੰਦੀ ਹੈ ਲੇਕਿਨ ਬੜਾ ਉਹ ਹੋਇਆ ਇਸ ਟਾਈਮ ਦੇਖੋ ਨਾ ਅੱਜ-ਕੱਲ ਅਹ ਪਨੀਂਰ ਦੇ ਵਿੱਚ ਪਾਏ ਗਏ, ਸਭ ਤੋਂ ਜ਼ਿਆਦਾ ਪਨੀਂਰ ਦੇ ਵਿੱਚ ਟਾਰਚ ਐ, ਅਜ-ਕਲ ਬੋਤ ਮਿਲਾ ਵਡਾ ਧ, ਦਹੀਂ, ਮੱਖਣ ਏਹ ਕੋਈ ਸ਼ੁੱਧ ਨੀ ਰਹੇ। ਤਾਂ ਹੀ ਤਾਂ ਤੁਸੀ ਦੇਖੋ, ਪਹਿਲੇ ਲੋਕ ਕਿੰਨੇ ਤੰਦਰੁਸਤ ਹੁੰਦੇ ਸੀ। ਮੱਖਣ ਮਲਾਈਆਂ ਖਾਂਦੇ ਸੀ, ਅੱਜ-ਕੱਲ੍ਹ ਦੀ ਕੋਈ ਮੱਖਣ ਮਲਾਈ ਤੇ ਹੈ ਈ ਨੀ ਐ।
ਅੱਜ ਕੱਲ ਮੱਖਣ ਦਹੀਆਂ ਦੇ ਨਾਂ ਤੇ ਪਤਾ ਨੀ ਕੀ ਕੀ ਕੈਮੀਕਲ ਹੈ। ਸਬਜ਼ੀਆਂ ਦੇ ਨਾਂ ਤੇ ਕੈਮੀਕਲ, ਪਨੀਰ ਉਹ ਪਨੀਰ ਰਿਹਾ ਹੀ ਨਹੀਂ ਹੈ।
ਹਾਂਜੀ ਓਹੀ ਓ ਮੈਂ ਤੁਹਾਨੂੰ ਕਹਿਣ ਡਿਆ ਸੀ ਕਿ ਪਹਿਲੇ ਦੇਖੋ ਕੱਦੂ ਛੋਟੇ ਛੋਟੇ ਹੁੰਦੇ ਸੀ। ਦਵਾਣੇ ਛੋਟੇ ਛੋਟੇ ਹੁੰਦੇ ਸੀ। ਅੱਜ ਕੱਲ੍ਹ ਇੰਜੈਕਸ਼ਨ ਲਾ ਲਾ ਕੇ ਇੰਨੇ ਵੱਡੇ ਵੱਡੇ ਵੇਚਦੇ ਨੇ ਤਾਂਕਿ ਵੇਟ ਵਧੇ ਜਾ ਸਾਨੂੰ ਜ਼ਿਆਦਾ ਪੈਸਾ ਮਿਲੇ।
ਇਹ ਸਭ ਚੀਜ਼ਾਂ ਦੇ ਉੱਤੇ ਕੰਮ ਪਿਆ ਰੂਰੀ ਉਹਦੇ ਚ ਮਿਲਾਵਟ
ਭੈਣ ਜੀ ਤੁਹਾਡੀ ਆਵਾਜ਼ ਨੀ ਆਉਣ ਡਈ ਜੇ। ਹੈਲੋ
ਅੱਜ ਕੱਲ ਪੇਟ ਦਰਦ ਜਿਨਾਂ ਨੂੰ ਪੇਟ ਦਰਦ
ਹੈਲੋ ਆਵਾਜ਼ ਬਿਲਕੁੱਲ ਨਹੀਂ ਆਂਣ ਡਈ ਜੇ।
ਹੈਲੋ
ਹਾਂਜੀ ਹਾਂਜੀ ਥੋੜਾ ਨਾ ਤੁਸੀਂ ਧੀਰੇ ਬੋਲੋ ਤੁਹਾਡੀ ਆਵਾਜ਼ ਕੱਟ ਕੱਟ ਕੇ ਆਂਣ ਡੀ ਜੇ। ਹਾਂਜੀ ਬੋਲੋ। ਹੈਲੋ।
ਉਹ
ਹਾਂਜੀ ਹਾਂਜੀ ਬੋਲੋ। ਹਾਂਜੀ ਬੋਲੋ।
ਹਾਂਜੀ ਆਵਾਜ਼ ਆਈ।
ਹਾਂਜੀ ਹਾਂਜੀ ਆ ਗਈ।
ਹੈਲੋ।
ਹਾਂਜੀ ਹਾਂਜੀ ਆ ਰਹੀ।
ਹਾਂਜੀ ਹਾਂਜੀ।
ਜੀ
ਤੇ ਏਹੀ ਓ ਮੈਂ ਕਹਿਣ ਡਿਆ ਸੀ ਕਿ ਮਿਲਾਵਟ ਬੜੀ ਜ਼ਿਆਦਾ ਚੀਜ਼ਾਂ ਚ ਹੋਣ ਲੱਗ ਪਈ ਹੈ। ਸਬਜ਼ੀਆਂ, ਫਲ ਫਰੂਟ, ਸਾਰੀ ਚੀਜ਼ਾਂ ਚ ਤਾਂ ਮਿਲਾਵਟ ਹੈ ਕੋਈ ਖਾਏ ਕੀ ਤੇ ਨਾ ਖਾਏ ਦਾਲਾਂ ਚ ਦਾਲਾਂ ਦੇਖ ਲੋ।
ਦੀਦੀ ਅੱਜ ਕੱਲ ਬਚੇ
ਹਾਂਜੀ ਤੁਸੀਂ ਦਾਲਾ ਦੇਖ ਲੋ। ਦਾਲਾਂ ਚ ਵੀ ਕਿੰਨੀ ਮਿਲਾਵਟ ਹੈ ਛੋਟੇ ਛੋਟੇ ਕੰਕਰ ਮਿਲਾ ਦਿੰਦੇ ਆ ਉਹਦੇ ਚ। ਹੈਲੋ।